ਹੈਲੋ, ਹੈਲੋ, ਹਾਂਜੀ ਹਾਂਜੀ ਸ ਸਤਿ ਸ਼੍ਰੀ ਅਕਾਲ
ਹਾਂਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਜੇ?
ਠੀਕ ਆ ਜੀ ਵਧੀਆ, ਤੁਸੀਂ ਸੁਣਾਓ?
ਵਧੀਆ ਠੀਕ ਠਾਕ,
ਬ ਕੁਛ ਵੀ ਨੀ ਫ੍ਰੀ ਜੀ ਹੋਣ ਦੀ, ਕਰਨਾ ਹੀ ਬੈਠੇ ਸੀ ਆਪਾਂ
ਠੀਕ,
ਹਾਂਜੀ ਤੁਸੀਂ ਕੀ ਕਰਦੇ,
ਰੋਟੀ ਵਗੈਰਾ ਖਾ ਲਈ ਤੁਸੀ ਦੁਪਹਿਰ
ਹਾਂਜੀ ਹਾਂਜੀ, ਰੋਟੀ ਵਗੈਰਾ ਖਾ ਲਈ ਦੁਪਹਿਰ ਦੀ ਚਾਹ ਪਾਣੀ ਪੀ ਲਿਆ ਬੈਠੇ ਅਸੀਂ ਹੁਣ ਸ਼ਾਮ ਦੀ ਰੋਟੀ ਬਣਾਣੀ ਆ ਹੁਣ
ਹਾਂਜੀ ਹੁਣ ਦੁਪਹਿਰ ਦੇ ਖ ਕੀ ਬਣਾਓ? ਕੀ ਬਣਾ ਲੱਗੇ ਔ ਤੁਸੀ
ਹੁਣ ਹਜੇ ਤੇ ਗਏ ਆ ਆਪਾ ਬਾਹਰ ਤੇ ਤੇ, ਉਹ ਉਹਨਾਂ ਨੂੰ ਬੋਲਿਆ ਸੀ ਸਬਜ਼ੀ ਲੈ ਕੇ ਆਇਓ ਦੇਖੋ ਹੁਣ ਕੀ ਲੈ ਕੇ ਆਦੇ ਆ ਫਿਰ ਉਹੀ ਬਣਾਵਾਂਗੇ।
ਠੀਕ ਹੈ,
ਮੌਮਸ ਕਿਵੇਂ ਆ ਤੁਹਾਡੇ ਇੱਥੇ?
ਠੀਕ, ਗਰਮੀ ਜੀ ਆ ਮਤਲਬ ਹਵਾ ਜਿਹੀ ਥੋੜ੍ਹੀ ਬਹੁਤ ਚੱਲਦੀ ਪਈ ਐ।
ਹਾਂ ਸਾਡੇ ਤੇ ਬਾਰਿਸ਼ ਹੋਈ ਸਵੇਰੇ ਬਹੁਤ
ਹ ਠੀਕ ਹੈ ਨਹੀਂ-ਨਹੀਂ, ਸਾਡੇ ਨੀ ਸਵੇਰ ਦਿਲ ਤੋਂ ਬਹੁਤ ਮਿਲਦੀ ਸਵੇਰੇ ਕਾਫੀ ਸਵੇਰ ਅਹ ਸਵੇਰ ਦੇ ਟਾਈਮ ਬੱਦਲ-ਬੱਦਲ ਵਗੈਰਾ ਸੀ। ਬਾਅਦ ਚ ਧੁੱਪ ਬਹੁਤ ਜਿਆਦਾ ਤੇਜ਼ ਹੋ ਗਈ ਹੁਣ ਥੋੜੀ ਬਹੁਤਾਂ ਹਾ
ਹੂੰ, ਠੀਕ ਐ। ਆਹੋ ਇਵੇਂ ਆ ਨਾ ਵਿੱਚ ਮੌਸਮ ਕੱਲ੍ਹ ਪਰਸੋਂ ਦੀ ਗਰਮੀ ਬਹੁਤ ਪੈ ਰਹੀ ਸੀ ਅਤੇ ਉਹਦਾ ਕਰਕੇ ਅੱਜ ਥੋੜ੍ਹਾ ਠੰਡਾ ਹੋ ਗਿਆ ਮੌਸਮ ਵਸੇ
ਨਗਲ ਜਾਂਦੀ ਉਹ ਹੋਰ ਕੰਮ ਖ਼ਰਾਬ ਕਰ ਦਿੰਦਾ।
ਹਾਂ ਉਹ ਨਾ ਅ ਹੁੰਮਸ ਪੈ ਜਾਂਦੀ ਹੋਰ ਹੁੰਮਸ ਪੈਦਾ ਹੋ ਜਾਂਦੀ ਹੈ ਨਾ ਚਾਰੇ ਪਾਸੇ ਫੇਰ ਹੋਰ ਹਾਂਜੀ ਹੋਰ ਵਧੀਆ ਠੀਕ, ਚਾਹੇ, ਤੁਸੀਂ ਦੱਸੋ?
ਚੱਲਣੇ,
ਹਾਂਜੀ-ਹਾਂਜੀ ਬੱਚੇ ਵੀ ਵਧੀਆ ਠੀਕ ਆ ਅਸੀਂ ਵੀ ਆਪਣੇ ਪੇਕੇ ਆਏ ਸੀ ਤੇ ਉਹ ਬਾਹਰ ਮੋਟਰਾਂ ਦੀ ਲਾਈਟ ਆ ਗਈ ਸੀ ਤੇ ਮੇਰੀਆਂ ਬੇਟੀਆਂ ਕਹਿ ਰਹੀ ਸੀ ਮੰਮਾ ਅਸੀਂ ਮੋ ਦੇ ਉੱਪਰ ਨਹਾਣਾ ਵਾ ਚਲ ਚਬੰਚਾ ਨੀ ਬਣਿਆ ਹੁੰਦਾ ਉਹਦੇ ਵਿੱਚ ਪਾਣੀ ਆਂਦਾ ਕਹਿੰਦੀ ਉੱਥੇ ਨਹਾਣਾ ਅ
ਅਸੀਂ ਵੀ ਆਪਣੇ ਛੋਟੇ ਹੁੰਦੇ ਕੇ
ਹਾਂ ਹਾਂ, ਅਸੀਂ ਖੁਆਬ ਖੁੱਦ ਬੜਾ ਨਾਦੇ ਰਹੇ ਹਾਂ ਤੇ ਹੁਣ ਜਦੋਂ ਜੇ ਸਾਡੇ ਨਾਲ ਤੇ ਸਾਨੂੰ ਕਹਿੰਦੇ ਆਏ ਨਹੀਂ ਬੱਚੇ ਤੁਸੀ ਕੱਪੜੇ ਗਿਲੇ ਕਰ ਲੈਣੇ ਤੇ ਮੰਮਾ ਪਲੀਜ਼ ਸਾਨੂੰ ਨਹਾਣ ਦੋ ਤੇ ਜਾਣ ਨੀ ਦਿੰਦੇ ਤੁਸੀਂ ਕਿਤੇ ਸਾਨੂੰ ਇੱਥੇ ਨਾਣ ਦੋ
ਏਦਾਂ ਹੀ ਹੁੰਦਾ ਹੁਣ ਆਪਣਾ ਟਾਈਮ ਵੀ ਅਸੀਂ ਮਿਸ ਹੁਣ ਟਾਈਮ ਆਪਾਂ ਆਪਣੇ ਬੱਚਿਆਂ ਦੇ ਵਿੱਚ ਵੇਖ
ਹਾਂਜੀ ਹਾਂਜੀ, ਹੁਣ ਮੈਂ ਹਾਂਜੀ ਮਾਇੰਡ ਦੇ ਵਿੱਚ ਇਹ ਚੀਜ਼ ਚੱਲਦੀ, ਕਿ ਆਪਾਂ ਵੀ ਆਪਣੇ ਨਾਨਕ ਕੇ ਜਾਂਦੀ ਸੀ ਸਾਡੀ ਨਾਨੀ ਨੇ ਚਾਹ ਬਣਾਣੀ ਕਿੰਨੇ ਬੱਚੇ ਹੋਣੇ ਸਾਰਿਆਂ ਨੂੰ ਚਾਹ ਗਲਾਸੀਆਂ ਲੈ ਕੇ ਬੈਠੇ ਹੋਣਾ ਨੂੰ ਚਾਹ ਪਾਤ ਚਾਹ ਪਾ-ਪਾ ਕੇ ਦੇਣੀ ਉਨ੍ਹਾਂ ਨੇ ਹਾਂ ਟਾਈਮ ਆਪਣੇ ਬੱਚਿਆਂ ਨਾਲ ਸਪੈਂਡ ਕਰੀ ਦਾ ਦੇਖੋ ਉਹ ਚੀਜ਼
ਹਾਂ ਇਹੋ ਨਾ ਆਪਣਾ ਆਪਣਾ ਬਚਪਨਾ ਉਹਨੂੰ ਸਾਡੇ ਬੱਚਿਆਂ ਵਿੱਚ ਹੀ ਦਿਖਦਾ ਹੈ।
ਹਾਂਜੀ -ਹਾਂਜੀ। ਤੇ ਮੇਰੀਆਂ ਬੇਟੀਆਂ ਨਾ ਦੋ ਤੇ ਉਹ ਉਹਨਾਂ ਨੂੰ ਬੜਾ ਹੁੰਦਾ ਕਿਾਨੂੰ ਛੁੱਟੀ ਅਸੀਂ ਨਾਨਕੇ ਜਾਈਏ ਉੱਥੇ ਬਾ ਖੁੱਲਾ ਹੁੰਦਾ ਤੇ ਮੰਮਾ ਹੁਣੀ ਸਾਨੂੰ ਉੱਥੇ ਕੁਛ ਕਹਿੰਦੇ ਨੀ ਆ ਆਪਾਂ ਜਿੱਦਾਂ ਮਰਜ਼ੀ ਕਰੀਏ ਬਸ ਉਹਨਾਂ ਨੇ ਇੇ ਖੁੱਲ ਮਿਲਦੀ ਕਿ ਉਹਾਨੂੰ ਕਿਸੇ ਨੇ ਕੁਛ ਕਹਿਣਾ ਨੀ
ਹਾਂਜੀ ਵਧੀਆ।
ਕਰਦੇ ਹੁੰਦੇ ਹੋ ਅੱਜ
ਮੈਂ ਕੁੱਝ ਨੀ ਹਾਡੇ ਵੀ ਗੈਸਟ ਆਏ ਨਨਾਨਾ ਆਈਆਂ ਮੇਰੀਆਂ ਛੁੱਟੀਆਂ ਕੱਟਣ ਉਹਨਾਂ ਵਿੱਚ ਰੁੱਝੇ ਹੋਏ ਦਾਲ ਤੇ
ਆਪਣੇ ਪੇਕੇ?
ਨਹੀਂ ਅਜੇ ਨਹੀਂ ਸਾਡੇ ਹਲੇ ਨੀ ਗਈ ਮੈ ਜਦੋਂ ਛੁੱਟੀਆਂ ਖਤਮ ਹੋਣਗੀਆਂ ਫਿਰ ਜਾਵਾਂ ਸਾਨੂੰ ਹਜੇ ਛੁੱਟੀਆਂ ਨੀ ਮਿਲਿਆਂ।
ਹਾਂ ਤੁਹਾਨੂੰ ਛੁਟੀਆਂ ਨੀ ਮਿਲੀਆਂ ਮੇਰੇ ਵੀ ਨਨਾਣ ਆਈ ਸੀ। ਤੇ ਉਹ ਪਹਿਲੋਂ ਹੀ ਆਗੀ ਸੀ ਥੋੜਾ ਟਾਈਮ ਪਹਿਲੋਂ ਹੀ ਆ ਗੀ ਸੀ ਮੇਰੀਆਂ ਬੇਟੀਆਂ ਨੂੰ ਛੱਟੀਆਂ ਬਾਅਦ ਚ ਪਈਆਂ ਆ ਪਹਿਲੋਂ ਆ ਗਈ ਸੀ ਉਹਨਾਂ ਦੇ ਟਾਈਮ ਪੂਰਾ ਇੱਕ ਵੱਲ ਜਾ ਹੋ ਗਿਆ। ਰਹਿ ਗਈ ਵਾਹਵਾ ਦੋ-ਦੋ ਮੀਨਾ। ਰਹਿ ਹੀ ਗਈ ਸੀ। ਤੇ ਮੈਂ ਕਿਹਾ ਹੁਣ ਤੂੰ ਤੇ ਰਹਿ ਗਈ ਆਪਾਂ ਹੁਣ ਜਾਂਦੇ ਹਾਂ ਹੁਣ ਸਾਡਾ ਟਾਈਮ ਆ।
ਹਾ ਬਦਲ ਲੇਗੀ‌ ਸਗੋ ਸਾਡੇ ਤਾਂ ਆਗੀ। ਦੋ ਵਾਰੀ ਹੋਗੀ। ਸਗੋਂ ਹਜੇ ਤੱਕ ਅਸੀਂ ਗਏ ਈ ਨੀ-
ਆਹ ਹਾਂ ਕਿੰਨੀ ਨਨਾਣ ਕਿੰਨੀਆਂ ਨਣਾਨਾਂ ਤੁਹਾਡੀਆਂ
ਮੇਰੀਆਂ ਤਿੰਨ ਸੀ ਦੋ ਇੱਕ ਦੀ ਡੈਥ ਹੋ ਗਈ ਸੀ। ਤੇ ਦੋ ਨੇ ਮੇਰੇ ਨਨਾਣਾ ਤਾਂ ਲਾਗੇ ਰਹਿੰਦੇ ਨੇ ਦੂਰ ਰਹਿੰਦੇ ਨੇ ਬ ਹਾਂ ਬੱਚੇ ਸਭ ਨਾਲ ਆਏ ਨੇ ਵੀ ਇਹਨਾਂ ਦੇ ਆਏ ਨੇ ਨਾ
ਅੱਛਾ ਹਸਬੈਂਡ ਵੀ ਆਏ ਦੇ ਆ।
ਹਸਬੈਂਡ ਵੀ ਆਏ ਉਹ ਕਹਿੰਦੇ ਅਸੀਂ ਵੀ ਦੋ ਚਾਰ ਦਿਨ ਛੁੱਟਿਆ
ਵਧੀਆ
ਫਿਰ ਰੌਣਕ ਲੱਗੀ ਹੋਧਰ ਜਦੋਂ
ਹਾਂ
ਜਾਣਾ ਫਿਰ ਉਹ ਤਾਂ ਸਾਡਾ ਘਰ ਖਾਲੀ ਖਾਲੀ ਲੱਗਣ ਆਪਣਾ ਹਨੂ
ਹਾਂ ਇਹ ਹੋ ਜਾਂਦਾ ਨਾ ਜਦੋਂ ਚਾਹ ਰਾਏ ਹੁਣ ਜਦੋਂ ਚੱਲ ਜਾਣਾ ਫਿਰ ਇੱਕਦਮ ਉਹ ਹੋਣ ਡ ਪੈਂਦਾ ਵੀੇ ਖਾਲੀ ਜਿਹਾ ਹੋ ਗਿਆ ਘਰ ਫਿਰ ਹੌਲੀ ਹੌਲੀ ਸੇਬਲ ਚ ਹੋ ਚੀਦਾ ਵਾ
ਗ
ਹਾਂਜੀ ਹਾਂਜੀ ਹਾਂਜੀ ਹੋਰ ਦੀਦੀ ਤੁਹਾਡੇ ਅਕੋਡਿੰਗ ਕੀ ਚੀਜ਼ ਮ ਮਤਲਬ ਕਿ ਬੱਚਿਆਂ ਨੂੰ ਮੋਬਾਇਲ ਫੋਨ ਵਗੈਰਾ ਦੇਣਾ ਚਾਹੀਦਾ ਕਿ ਨਹੀਂ ਦੇਣਾ ਚਾਹੀਦਾ। ਕੀ ਬੈਨੀਫਿਟ ਹੈ ਅੱਜ ਕੱਲ੍ਹ ਦੇ ਜਮਾਨੇ ਦੇ ਵਿੱਚ ਮੋਬਾਇਲ ਫੋਨ ਦਾ
ਕੱਲ ਫੋਨ ਅੱਜ ਫੋਨ ਕਰ ਅੱਜ ਕ ਪਸੇ ਬੁਖਾਰ ਹੈ ਏ ਨੇ। ਦੇਣਾ ਹੀ ਨੀ ਚਾਹੀਦਾ ਬੱਚਿਆਂ ਨੂੰ ਸਟਮ ਬਹੁਤ ਉਹਨਾਂ ਦਾ ਵੀਕ ਕੌਣ ਦ ਇਸ ਚੀਜ਼ ਤੋਂ
ਹਾਂਜੀ
ਖਾਣਾ ਵੀ ਦੋ ਤੇ ਅੱਗੇ ਉਹਨਾਂ ਅੱਗੇ ਰੱਖਣਾ ਤੇ ਫੇਰ ਖਾਣਾ ਖਾਣਾ ਅਦਰਵਾਈਜ਼ ਕੁੱਛ ਖਾਣਾ ਹੀ ਨੀ ਉਹਨਾਂ ਨੇ
ਹਾਂਜੀ ਇਹ ਚੀਜ਼ ਬਹੁਤ ਸੁਣਾ ਹਾਂ ਕਿਉਂਕਿ ਹੁਣ ਸਕੂਲਾਂ ਵਾਲਿਆਂ ਨੇ ਵੀ ਦੇਖੋ ਨਾ ਐਪ ਵਗੈਰਾ ਬਣਾ ਦਿੱਤੀਆਂ। ਫੋਨਾਂ ਦੇ ਵਿੱਚ ਬੱਚਿਆਂ ਦਾ ਰੀਡਿੰਗ ਸਕਿੱਲ ਜਿਹੜਾ ਇੰਪਰੂਵ ਨਹੀਂ ਹੁੰਦਾ ਪਿਆ ਕਿਉਂਕਿ ਪਹਿਲੋਂ ਬੱਚਿਆਂ ਨੂੰ ਕੰਮ ਦਿੰਦੇ ਸੀ ਟੀਚਰ ਬੱਚੇ ਕੋ ਘਰੇ ਆਣ ਕੇ ਚੈਪਟਰ ਵਗੈਰਾ ਪੜ੍ਹਦੇ ਸੀ ਓਦੇ ਵਿੱਚੋਂ ਕੱਢਦੇ ਸੀ ਰੀਡਿੰਗ ਸਕਿੱਲ ਲੈਂਦੇ ਸੀ ਹੁਣ ਅੱਜ ਕੱਲ੍ਹ ਬੱਚੇ ਆਣ ਕੇ ਫੋਨ ਦੇ ਵਿੱਚੋਂ ਕੱਢਦੇ ਆ ਚੀਜ਼ਾਂ ਤੇ ਉੱਥੇ ਉਨਾਂ ਨੇ ਮਾੜਾ ਜਾ ਬੋਲਣਾ ਤੇ ਚਲੋ ਆਂਸ ਸਰ ਆ ਜਾਣਾ ਓਨਾਂ ਦਾ ਰੀਡਿੰਗ ਸਕਿੱਲ ਇੰਨਾ ਲੋ ਹੋ ਗਿਆ ਨਾ ਬੱਚਿਆਂ ਦਾ ਜਿਹੜਾ ਕੋਈ ਹਿਸਾਬ ਨਈ ਆ
ਸਈ ਗੱਲ ਐ ਏਨਾਂ ਨੇ ਸਭ ਕੁੱਛ ਕਰਤਾ ਹੈਨਾ ਇਸ ਚੀਜ਼ ਨੂੰ ਕਰਤਾ ਜਾਦੇ ਦਿਮਾਗ ਵਿੱਚ ਅੱਜ ਕੱਲ ਕੁੱਛ ਰਹਿੰਦਾ ਹੀ ਨਹੀਂ ਹੈ
ਹਾਂਜੀ ਹਾਂਜੀ ਇਦ ਨੀ ਬੱਚੇ ਇੱਕ ਨਾ ਹਾਂ ਓਨਾਂ ਦੀ ਹੈਲਥ ਵੀ ਜੇੜੀ ਹਾਂ ਹੈਲਥ ਵੀ ਜੇੜੀ ਬੋਤ ਕਮਜ਼ੋਰੀ ਬੱਚੇ ਦੇ ਕਿਉਂਕਿ ਬੱਚੇ ਫੋਨ ਲੈ ਕੇ ਅੰਦਰ ਬੈਠ ਹੈਨਾ ਕੋਈ ਬਾਰ ਐਕਟੀਵਿਟੀ ਨੀ ਕਰਨੀ ਆਊਟਡੋਰ ਐਕਟੀਵਿਟੀ ਨੀ ਹੋਣੀ ਕੋਈ ਬੱਚਿਆਂ ਦੀ ਤੇ ਬੱ ਓ ਕੀ ਬਸ ਰੈ ਜਾਂਦੇ ਆ ਕੋਈ ਓਨਾਂ ਦਾ ਮਾਇੰਡ ਡਿਵੈਲਪ ਨੀ ਹੁੰਦਾ ਹੈਗਾ
ਹਾਂਜੀ ਹਾਂਜੀ ਓ ਹੋ ਈ ਨੀ ਰਿਆ ਬਿਲਕੁੱਲ ਏ ਇਕ ਤੇ ਹੈਲਥ ਵਿੱਚ ਵੀ ਬੜੇ ਅੱਜ ਛੋਟੇ ਬੱਚਿਆਂ ਨੂੰ ਇਸ਼ੂ ਆਉਂਦੇ ਨੇ ਇਸੇ ਚੀਜ਼ ਤੋਂ ਕੁੱਛ ਖਾਣਾ ਪੀਣਾ ਨੀ ਤ ਰਹਿਣ ਦੇ ਅੱਖ ਵੀਕ ਹੋਣ ਦੀ ਸਈ ਗੱਲ ਆ ਤੇ ਤੋਂ ਅੱਜ ਕੱਲ ਬੱਚੇ ਫੜ ਕੇ ਰੱਖਦੇ ਨਾ ਕਦੀ ਇਸ ਚੀਜ਼ ਨੂੰ ਨੋਟ ਕਰਿਓ ਅ ਬੱਚੇ ਜ਼ਿਆਦਾ ਤੇਰ ਫੋਨ ਫੜ ਕੇ ਰੱਖਣ ਤਾਂ ਓਨਾਂ ਦੀ ਆਪਣੇ ਆਪ ਫਿੰਗਰਸ ਵੀ ਹਿੱਲ ਹਿੱਲਣੀਆਂ ਸਟਾਰਟ ਹੋ ਜਾਂਦੀਆਂ ਅੱਜ ਕੱਲ੍ਹ
ਹਾਂ ਉਵੇਂ ਹੀ ਦੇਖੋ ਹਾਂ ਉਵੇਂ ਬੱਚੇ
ਹਾਂਜੀ-ਹਾਂਜੀ ਮੇਰੀ ਬੇਟੀ ਨਾ ਖੁੱਦ ਦਾ ਹੋ ਰਿਆ ਤਿੰਨ ਚਾਰ ਦਿਨ ਹੋ ਗਏ ਓਨੇ ਨਾ ਫੋਨ ਈ ਨੀ ਮਤਲਬ ਬਿਲਕੁੱਲ ਈ ਛੱਡਣ ਦੀ ਅੱਗੇ ਪਿੱਛੇ ਤਾਂ ਚਲੋ ਖੇਡਦੇ ਹੁਣ ਇੱਕ ਹਫ਼ ਤਾ ਹੋ ਗਿਆ ਜਾਦਾ ਫੋਨ ਫੜਨਾ ਸਟਾਰਟ ਕਰਤਾ ਵਾ ਤੇ ਓ ਜਦੋ ਰਾਤ ਨੂੰ ਸੋਣ ਲੱਗਦੀ ਨਾ ਤੇ ਹਿੰਲਦੀਆਂ ਨਾ ਆਪਣੇ ਆਪ ਈ ਮਤਲਬ ਕਰੀ ਜਾਂ ਤੇ ਮੂਵ ਹੋਈ ਜਾਂਦੀਆਂ ਪਈਆ ਅੱਗੇ ਪਿੱਛੇ ਇਸ ਤਰ੍ਹਾਂ ਹਿਲੀ
ਹਾਂਜੀ ਹਾਂਜੀ ਓ ਈ ਨਾ ਹੁਣ ਜਿਵੇਂ ਤੁਹਾਡੇ ਘਰ ਗੈਸਟ ਆਏ ਹੋਏ ਆਪਾਂ ਵੀ ਕੀ ਕਰਦੇ ਕਿ ਆਪਾਂ ਬੱਚੇ ਨੂੰ ਫੋਨ ਦੇ ਦਿੰਨੇ ਆ ਨਾ ਕਿ ਚਲੋ ਆਪਾਂ ਕੰਮ ਕਰ ਲਈਏ ਬੱਚੇ ਫੋਨ ਦੇਖ ਲੇ ਆਪਾਂ ਥੋੜਾ ਧਿਆਨ ਨੀ ਦਿੰਦੇ ਹੈਗੇ ਤੇ ਬੱਚੇ ਉਸ ਚੀਜ਼ ਵਿੱਚ ਵੀ ਲੱਗ ਜਾਂਦੀ ਹੈ ਤੇ ਬਸ ਉਹੀ ਚੀਜ਼ ਕਰੀ ਜਾਂਦੇ ਆ ਬਸ ਕਰੀ ਜਾਣੀ ਉਹਨਾਂ ਨੇ ਕਿ ਹਾਂ ਸਾਡਾ ਇਹ ਕੰਮ ਹੋ ਜੇ ਬਸ
ਹਾਂ ਬਸ ਬਸ ਇਹੋ ਚੀਜ਼ ਹੈ ਇਹ ਚੀਜ਼ਾਂ ਬੱਚਿਆਂ ਨੂੰ ਜਿਆਦਾ ਕੰਮ ਖ਼ਰਾਬ ਹੋ ਰਿਹਾ
ਪੇਰਟਸ ਵੀ ਜਿਹੜੇ ਆ ਨਾ ਉਹ ਮਤਲਬ ਹੋ ਗਈਆਂ ਕਿ ਆਪਾਂ ਬੱਚਿਆਂ ਨੂੰ ਦੇਖ ਕੇ ਆਪਾਂ ਆਪਣਾ ਕੰਮ ਕਰ ਲਈਏ ਤੇ ਬੱਚੇ ਉਸ ਵੱਧ ਹੋ ਗਿਆ ਬੱਚੇ ਕਹਿੰਦੇ ਕਿ ਸਾਨੂੰ ਫੋਨ ਦੇ ਦੋ ਜੋ ਤੁਸੀਂ ਕਹੋਗੇ ਆਪਾਂ ਕਰਾਂਗੇ
ਹਾਂ ਬਸ ਇਹ ਜੀ ਰਿਹਾ
ਉਹ ਫਿਰ ਬੱਚੇ ਨਾ ਆਖੇ ਵੀ ਨਹੀਂ ਲੱਗਦੇ ਹੈਗੇ
ਨਾ ਨਾ ਸਾਰਾ ਦਿੰਨ ਗੇਮਸ ਹੀ ਇਹਨਾਂ ਨੂੰ ਬਸ ਇੱਕ ਮੈਂ ਆਪਣੇ ਬੇਟੇ ਦੇ ਅੱਗੇ ਰੋਟੀ ਰੱਖ ਦੂੰਗੀ ਨਾ ਉਹਨੇ ਜਦੋਂ ਫੋਂਨ ਵੇਖਣਾ ਉਹਨੂੰ ਇੰਨੀ ਕੁ ਜਾਦੀ ਭੁੱਖ ਲੱਗਣੀ ਨਾ ਉਹਨੇ ਕਹਿਣਾ ਮੰਮਾ ਮੈਨੂੰ ਕੁੱਝ ਵੀ ਖਾਣ ਨੂੰ ਦੇ ਦੋ ਉਹਦੇ ਉਹਦੇ ਅੱਗੇ ਕੁੱਝ ਵੀ ਰੱਖ ਦੋਗੇ ਨਾ ਉਹਨੂੰ ਉਹਨੇ ਫਟਾਫੱਟ ਖਾ ਲੈਣਾ ਜਿੱਦਾ ਫੋਂਨ ਖੋਲੂੰਗੀ ਨਾ ਜੇ ਮੈਂ ਆਪ ਭਾਵੇਂ ਮੇਰੀ ਬੇਟੀ ਆ ਹਨਾ
ਹੂੰ ਹੂੰ
ਤੇ ਹੁਣ ਕੀ ਨਾ ਮੈਨੂੰ ਗੁੱਸਾ ਚੜੀ ਜਾਏਗਾ ਵੀ ਫੋਨ ਨੀ ਛੱਡਣ ਦੇ ਨਾ ਰੋਟੀ ਬਣਨ ਚੱਜ ਧਿਆਨ ਨੀ ਦੇ ਰਹੇ ਮੈਂ ਫੋਨ ਖੋਲੂੰਗੀ ਇਹਨਾਂ ਨੇ ਉਸੇ ਟਾਈਮ ਰੋਟੀ ਵੀ ਖਾ ਰੋਟੀ ਵੀ ਛੱਡ ਦੇਣੀ ਉਹਨਾਂ ਨੇ
ਉਹੀ ਨਾ ਬੱਚੇ ਫੋਨ ਦੇ ਵਿੱਚ ਜ਼ਿਆਦਾ ਹੋ ਗਏ ਬੱਚੇ ਨੇ ਉਹਨਾਂ ਨੂੰ ਪੇਰੈਂਟਸ ਨਾਲ ਵੀ ਉਹ ਗੱਲ ਨੀ ਕਰਦੇ ਸ਼ੇਅਰ ਨੀ ਕੋਈ ਗੱਲ ਕਰਦੇ ਹੈਗੇ ਫੋਨ ਦੇ ਵਿੱਚ ਉਹਨਾਂ ਨੇ ਕੀ ਜੋ ਉਹ ਦੇਖਣੀ ਵੀ ਉਹਨਾਂ ਨੇ ਨਾ ਜਿਹੜੀ ਕੋਈ ਮਾੜੀ ਚੀਜ਼ ਉਹ ਤੋਂ ਬੱਚਾ ਉਹਦੇ ਨਾਲ ਜ਼ਿਆਦਾ ਇੰਟੈਕਟ ਹੋਏਗਾ
ਹਾਂ ਹਾਂ ਸਹੀ ਗੱਲ ਆ
ਅੱਛੀ ਚੀਜ਼ ਬੱਚਾ ਨਹੀਂ ਦੇਖੇਗਾ ਤੁਸੀਂ ਹਮੇਸ਼ਾ ਦੇਖਿਓ ਮੈਂ ਬੜੀ ਵਾਰ ਦੇਖਿਆ ਬੱਚਿਆਂ ਨੂੰ ਜੋ ਕੋਈ ਅੱਛੀ ਚੀਜ਼ ਆਉਂਦੀ ਹੋਏਗੀ ਨਾ ਜਿੱਦਾਂ ਏ ਬੀ ਸੀ ਆ ਰਹੀ ਹੈ ਬੱਚੇ ਤੇ ਜਲਦੀ ਜਲਦੀ ਸਕਿਪ ਕਰ ਦੇਣਗੇ।
ਹਾਂ ਹਾਂ ਉਹ ਜਲਦੀ ਕਰ ਦਿੰਦੇ ਮੈਂ ਆਪਣੇ ਖੁਦ ਬੱਚਿਆਂ ਨੂੰ ਮੈਂ ਕਹਿ‌ਨੀ ਅ ਕੀ ਅਗਰ ਤੁਸੀਂ ਸਟੱਡੀ ਨਹੀਂ ਏਦਾਂ ਕਰਨੀ ਚਲੋ ਯੂ ਬੱਚਿਆਂ ਵਾਲਾ ਯੂਟਿਊਬ ਕਿ ਭਰ ਕੇ ਦਿੱਤਾ ਹੈ ਉਹਦੇ ਵਿੱਚੋਂ ਵੇਖੋ, ਉਹਦੇ ਵਿੱਚ ਉਹਨੂੰ ਰਿਮੂਵ ਕਰਕੇ ਤਾਂ ਉਹਨਾਂ ਨੇ ਤਾਂ ਯੂਟਿਊਬ ਦੂਜਾ ਖੋਲ ਕੇ ਉਹ ਜਿਹੜੇ ਅ ਸੌਰਵ ਜੋਸ਼ੀ ਦੇ ਵਲੋਗਸ ਵਗੈਰਾ
ਹਾਂ ਬਸ ਬਸ ਇੱਕ ਅਨੰਨਿਆ ਵਾਲੇ ਵਲੋਗਸ ਵਗੈਰਾ ਦੇਖ ਨਾ ਤੇ ਬੱਚੇ ਉਵੇਂ ਉਵੇਂ ਕਰਦੇ ਘਰੇ ਵੀ ਹਰਕਤਾਂ ਉਵੇਂ ਈ ਕਰਨ ਮੈਂ ਕਹੂੰਗੀ ਤੁਸੀਂ ਕੀ ਕਰ ਰਹੇ ਹੋ ਮੰਮਾ ਫ ਫੋਨ ਦੇ ਵਿੱਚ ਦੱਸਦੇ ਪਏ ਸੀ ਸਾਨੂੰ।
ਹਾਂ ਇਹੋ ਕੁਛ ਹੀ ਆ ਬਸ। ਨੇਲ ਆਰਟਸ ਕਰ ਲੈ ਕਦੇ ਕੁਛ ਕਰ ਲਿਆ। ਕੁੜੀਆਂ ਲਈ ਉਹ ਤੇ ਜੇ ਮੁੰਡੇ ਆ ਤੇ ਮੁੰਡਿਆਂ ਨੇ ਬਸ, ਇੱਕ ਤੇ ਨਵੀਂ ਗੇਮ ਸਟਾਰਟ ਹੋਈ ਰੋਲੋਕ ਕਰਕੇ ਕੁੱਝ, ਉਹ ਸਾਰਾ ਦਿਨ ਕੀ ਬੜੇ ਰਹਿੰਦੇ ਨੇ ਬੱਚੇ ਇੱਕ ਮਿੰਨਟ ਨੀ ਉਹਦੇ ਚ ਫੋਨ ਛੱਡ ਦੇ ਕੇ ਰੋ ਬਲੋਕਸ ਬਸ ਉਹ ਘਰ ਬਣਾਈ ਜਾਓ ਇਹ ਕਰੀ ਜਾਓ ਉਹ ਕਰੀ ਜਾਓ।
ਹਾਂ ਇਹੀ ਨਾ ਬੱਚਿਆਂ ਦਾ ਮਾਇੰਡ ਸੈਟ ਤੁਹਾਨੂੰ ਦੱਸਿਆ ਨਾ ਉੱਥੇ ਸੈੱਟ ਹੋ ਚੁੱਕਾ ਕਿ ਬੱਚੇ ਕਹਿੰਦੇ ਆਪਾਂ ਉਹੀ ਚੀਜ਼ ਕਰਨੀ ਹੈ ਸਾਹਮਣੇ, ਉਹਨਾਂ ਦਾ ਧਿਆਨ ਹੀ ਉਸੇ ਚੀਜ਼ ਵਿੱਚ ਰਹਿੰਦਾ ਏ।
ਚੀਜ਼ਾਂ ਹੋਰ ਧਿਆਨ ਹੀ ਨੀ ਉਹਨਾ ਤਾਂ ਹੈਗਾ ਕਿਤੇ ਵੀ।
ਉਹੀ ਨਾ ਬੱਚੇ ਨੀ ਦੇਖਦੇ ਹੈਗੇ ਵੀ, ਖਾਣ ਪੀਣ ਵੱਲ ਤਾਂ ਬਿਲਕੁਲ ਧਿਆਨ ਹੀ ਦੇਣਾ ਹੈਗਾ ਜਦੋਂ ਫੋਨ ਚ ਵੱਡ ਜਾਣ ਭਾਵੇਂ ਫੋਨ ਦੇ ਕੇ ਨਾ ਤੁਸੀਂ ਸਾਰਾ ਦਿਨ ਉਹਨਾਂ ਨੂੰ ਕੁੱਛ ਨਾ ਦਓ ਖਾਣ ਨੂੰ ਫੋਨ ਦੇ ਦੋ। ਜੇ ਤੁਹਾਨੂੰ ਦੱਸੇ ਤੋਂ ਬਿਨਾਂ ਆਪਣੇ ਆਪ ਉਹ ਫੋਨ ਰੱਖ ਦੇਣਗੇ ਨਾ ਤੁਸੀਂ ਆ ਕੇਓ ਉਹਨਾਂ ਨੇ ਕਦੀ ਆਪਣੇ ਆਪ
ਹਾਂ, ਨਹੀਂ ਰੱਖਣਾ ਇਹਨਾਂ ਨੇ ਉਹ ਹੁਣੇ ਉਹਦੇ ਪਾਪਾ ਕੰਮ ਤੋਂ ਆਏ ਮੇਰੇ ਬੇਟੇ ਦੇ ਤੇ ਉਹਨਾਂ ਨੇ ਆਉਂਦੇ ਹੀ ਉਹ ਹਲੇ ਕ ਰੂਮ ਚ ਬਾਹਰ ਨਿਕਲ ਮੈਂ ਸਵੇਰ ਦਾ ਫੋਨ ਨੀ ਫੜਾਇਆ ਉਹਨੂੰ ਪਤਾ ਪਾਪਾ ਆ ਗੇ। ਤਾਂ ਉਹਨੇ ਪਾਪਾ ਨੂੰ ਪਾਣੀ ਨੀ ਪੀਣ ਦਿੱਤਾ ਤਾਂ ਪਾਪਾ ਫੋਨ ਦੇ ਦੋ।
ਅ ਉਹੀ ਨਾ ਬੱਚਿਆਂ ਦਾ ਧਿਆਨ ਹੋ ਜਾਂਦਾ ਉਹਨਾਂ ਦਾ ਧਿਆਨ ਹੋ ਜਾਂਦਾ ਕਿ ਆਪਾਂ ਇਹ ਚੀਜ਼ ਕਰਨੀ ਈ ਕਰਨੀ ਆ ਜੋ ਤੁਸੀਂ ਮਰਜ਼ੀ ਕਰ ਲੋ।
ਹਾਂਜੀ
ਇਹ ਇਹ ਅ ਇਹ ਹਾਂਜੀ ਓਕੇ ਜੀ ਓਕੇ ਜੀ ਓਕੇ ਜੀ ਥੈਂਕ ਯੂ ਜੀ, ਓਕੇ ਜੀ।